ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਹੋਰ ਠੀਕ ਠਾਕ ਹੋ
ਹੋਰ ਜੀ ਠੀਕ ਠਾਕ ਜੀ ਕੀ ਹਾਲ ਚਾਲ ਹੈ
ਵਧੀਆ ਜੀ ਵਧੀਆ ਤੁਸੀ ਸੁਣਾਓ
ਵਧੀਆ ਜੀ ਵਧੀਆ ਹੋਰ
ਹਾਂਜੀ ਅੱਜ ਬਸ ਅੱਜ ਤੇ ਵਿੇਲੇ ਬੈਠੇ ਠੇ ਜੀ ਘ
ਗਏ ਨੀ ਕਮਕਮ ਚ
ਨੌ ਹਜ਼ਾਰ ਸੁਣਏ
ਕੰਮਦੇ ਨੀ ਗਏ
ਨਹੀਂ ਗਈ ਰਹੀ ਅਜ
ਹ
ਹੋਰ ਤੁਸੀਂ ਦੱਸੋ ਅਜੇ ਫੋਨ ਕਿ ਨੀ ਕੀਤਾ
ਮੈਂ ਓਦਾਂ ਹੀ ਨਾ ਆਪਣਾ ਹਜ਼ੂਰ ਸਾਹਿਬ ਜਥਾ ਜਾ ਰਿਹਾ ਸੀ ਨਾ ਤੇ ਮੈਂ ਪੁੱਛਾਂ ਵੀ ਤੁਹਾਨੂੰ ਜੇ ਤੁਸੀਂ ਜਾਣਾ ਤੇ ਦੱਸੋ ਫੇਿਰ ਚੱਲਣੇ ਆ ਆਪਾਂ
ਹਜ਼ੂਰ ਸਾਹਿਬ ਤਾਂ ਜ ਚੱਲੋ ਚੱਲੋ ਜਾਣਾ ਕਦੇ ਭ ਦੱਸਦੋ ਹੁਣ
ਜਾਵਾਂਗੇ ਆਪਾਂ ਅਗਲੇ ਮਹੀਨੇ ਚੱਲਣਾ
ਅਣੇ ਮਨੇ
ਸਟਾਰਟਿੰਗ ਜੀ ਹਾਂ
ਅੱਛਾ ਤੇ ਜਾਓਗੇ ਕਹਿੰਏ ਏਸੀ ਵਾਲਾ ਬੁੱਕ ਕਰਾਓਗੇ ਸਿੰਪਲ ਸਲੀਪਰ ਚ
ਦੇਖੋ ਆਪਣਾ ਆਪਾਂ ਜਾਵਾਂਗੇ ਬਾਏ ਬੱਸ ਤੇ ਜਾਵਾਂਗੇ ਏਸੀ ਬੱਸ ਤੇ ਤੇ ਹਾਂ ਤੇ ਥੇ ਆਪਣੇ ਕੋਈ ਏਜੰਟ ਹੈਗਾ ਉਹ ਵਧੀਆ ਰੇਟ ਚ ਟਿਕਟਾਂ ਕਰ ਰਿਹਾ ਸਾਡੀ ਤੇ ਮੈਂ ਕਿਹਾ ਪੁੱਛਣਾ ਤੁਹਾਨੂੰ ਵੀ ਫੇਰ ਤੁਸੀਂ ਵੀ ਚੱਲੋ
ਕਿੰਨਾ ਖਰਚਾ ਰਹੇਗਾ ਕੁੱਲ ਮਿਲਾ ਕੇ
ਪੰਜ ਹਜ਼ਾਰ ਰੁਪਇਆ ਆ ਜੇਗਾ
ਅੱਛਾ-ਅੱਛਾ ਚਲੋ ਠੀਕ ਚਲੋ ਕੋਈ ਨੀ ਮੈਂ ਵੀ ਪੁੱਛਾਂ ਵਾਂ ਆਪਣੇ ਬੰਦੇ ਕੋਲ ਕਿਆ ਪਤਾ ਥੋੜਾ ਘੱਟ ਸੜ
ਹਾਂ ਤੁਸੀਂ ਵੀ ਪੁੱਛਣਾ ਤੇ ਤੁਹਾਡੀ ਕੀ ਸਲਾਹ ਜਾਣ ਦੀ ਹੈ ਜਾਣਾ
ਹਾਂਜੀ-ਹਾਂਜੀ ਚੱਲਾਂਗੇ ਆਜੀ ਹਾਂਜੀ
ਅੱਛਾ-ਅੱਛਾ ਹਾਂ
ਹੋਰ
ਬਾਕੀ
ਹਜ਼ੂਰ ਸਾਹਿਬ ਨਹੀਂ ਮੈਂ ਤੇ ਨੀ ਗਿਆ ਜੀ ਪੇਲੇ ਕੋਈ ਸਾਡੇ ਕੋਲੋਂ ਕੋਈ ਵੀ ਨੀ ਗਦਾ ਹੋਰ ਕਿੱਧਰ-ਕਿੱਧਰ ਘੁਮਾ ਕੇ ਲਿਆਓਗੇ ਜੀ ਹਜ਼ੂਰ ਸਾਹਿਬ ਤੋਂ ਅੱਗੇ ਕਿਧਰੇ
ਹਜ਼ੂਰ ਸਾਹਿਬ ਨਾਨਕ ਜੀਰਾ ਹੋਰ ਜਿੰਨੇ ਆਸ ਪਾਸ ਲੋਕਲ ਗੁਰਦੁਆਰੇ ਆਉਣਗੇ ਉਹ ਸਾਰੇ ਘੁਮਾ ਲੈਵਾਂਗੇ ਹਾਂ ਸਭ ਜਗ੍ਹਾ ਘੁਮਾ ਕੇ ਲਿਆਵਾਂਗੇ ਹਾਂਜੀ ਹੁਣ ਕੀ ਹੈ ਛੁੱਟੀਆਂ ਗਰਮੀਆਂ ਨਾ ਤੇ ਛੁੱਟੀਆਂ-ਛੁੱਟੀਆਂ ਹੈਗੀਆਂ ਨੇ ਤੇ ਕਿਧਰੇ ਨਾ ਕਿਧਰੇ ਘੁੰਮਣ ਚਾਦਾ ਏ ਤੇ ਹੁਣ ਮੈਂ ਕਿਹਾ ਚੱਲਣੇ ਆ ਛੁੱਟੀਆਂ ਚ ਘੁੰਮਣ ਕਿੱਥੇ ਹਮ
ਹਾਂਜੀ ਤੇ ਉੱਥੇ ਹਜ਼ੂਰ ਸਾਹਿਬ ਵਿੱਚ ਕੀ ਮਰਿਆਦਾ ਕੀ ਕੁਛ ਪਤਾ ਤੁਹਾਨੂੰ ਉਹਦੇ ਸ਼ਸਤਰ ਗਾਗਰ ਭਰਦੇ ਨੇ
ਉੱਥੇ ਹਜ਼ੂਰ ਸਾਹਿਬ ਨਾ ਮਰਿਆਦਾ ਤੇ ਸਾਰੀ ਤੁਹਾਨੂੰ ਵੀ ਨੀ ਪਤਾ ਪਰ ਜੋ ਅਸੀਂ ਸੁਣੇ ਸਾਨੂੰ ਹਜ਼ੂਰ ਸਾਹਿਬ ਵਾਲੀ ਉਓਧਰ ਸਾਈਡ ਮਤਲਬ ਜਿਹੜੀ ਗਾਗਰ ਦੀ ਭੜਦੇ ਨੇ ਨਾ ਸੇਵਾ ਰੋਜ਼ ਉਓਧਰੋਂ ਗਾਗਰ ਲਿਆ ਕੇ ਇਸ਼ਨਾਨ ਕਰਾ ਆਂਦੇ ਨ
ਹਮ -ਹਮ, ਹਮ ਹਾਂਜੀ- ਹਾਂਜੀ ਇਸ਼ਨਾਨ ਕਿਹਨੂੰ ਕਰਾਉਂਦੇ ਨੇ ਸ਼ਸਤਰਾਂ ਨੂੰ।
ਥੜਾ ਸਾਹਿਬ ਨੂੰ ਜਿਹੜਾ ਉੱਤਰ ਥੜਾ ਸਾਹਿਬ। ਅਤੇ ਸ ਪੱਤਰ ਪ੍ਰਕਾਸ਼ ਕਰਦੇ ਨੇ ਨਾ ਸਾਰਾ। ਉਹ ਫਿਰ ਥੜਾ ਸਾਿਰਬ ਜਿਹੜਾ ਅੰਦਰ ਮੇਨ ਹੈਗਾ ਹੈ।
ਹਾਂਜੀ -ਹਾਂਜੀ।
ਸਰੀਰ ਛੱਡਿਆ ਸੀ ਆਪਣਾ ਉਹ ਉਧਰੋਂਲਓ ਭਾਈ ਸੀ ਜਿੱਧਰੋਂ ਉਹ ਫੇਿਰ ਸਾਰੀ ਜਗ੍ਹਾ ਰੋਜ ਓਦਰੋ ਨਦੀ ਚੋਂ ਭਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਆਪਣਾ ਸਰੀਰ ਛੱਡਿਆ ਸੀ ਉ ਅਲੋਪ ਹੋਏ ਸੀ।
ਅੱਛਾ ਅੱਛਾ ਅੱਛਾ ਹਾਂਜੀ ਹਾਂਜੀ।
ਹਾਂਜੀ ਹਾਂਜੀ ਉੱਧਰ ਫੇਿਰ ਜਿਹੜੀ ਉਹ। ਨਰਮਦਾ ਨਦੀ ਹੈ। ਨਾ ਗੋਦਾਵਰੀ ਨਦੀ- ਗੋਦਾਵਰੀ ਨਦੀ ਤੋਂ ਫਿਰ ਉਹ ਗੋਦਾਵਰੀ ਨਦੀ ਤੋਂ ਰੋਜ਼ ਗ ਭ ਲੈ ਕੇ ਜਾਂਦੇ ਨੇ ਸਵੇਰੇ -ਸਵੇਰੇ ਦੋ, ਢਾਈ, ਤਿੰਨ, ਵਜੇ ਉਹ ਫੇਰ ਜਾ ਕੇ ਉ ਦਰ ਇਸ਼ਨਾਨ ਕਰਾਉਂਦੇ ਨੇ ਅੜਾ ਸਾਹਿਬ ਨੂੰ ਫਿਰ ਉੱਥੇ ਸਾਰੀ ਸ਼ਸਤਰ ਪ੍ਰਕਾਸ਼ ਕਰਦੇ ਦੇ ਨੇ
ਹਾਂਜੀ -ਹਾਂਜੀ, ਹਾਂਜੀ ਤੇ ਉੱਧਰ ਜਿਹੜੀ ਗੋਦਾਵਰੀ ਨਦੀਰੀ ਉੱਧਰ ਕੋਈ ਹੀਰੇ ਹੁਰੇ ਵੀ ਕਹਿੰਦੇ ਮਿਲਦੇ ਨੇ ਕਿ ਕੀ ਪੁੱਛਿਆ ਮੈਂ
ਪਤਾ ਨੀ ਜੀ ਸੁਣਿਆ ਹੋਇਆ ਤੇ ਮਿਲਲੇ ਹੋਣਗੇ ਕਈਆਂ ਨੂੰ ਜਿਵੇ
ਅੱਛਾ ਵੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਕੁਛ ਸੁੱਟੇ ਸੀ ਆਵੇਂ ਕੁਛ। ਹਮ।
ਪਤਾ ਨੀ।
ਹਾਂ ਤੇ ਉਹ ਜਿਹੜਾ ਥੜਾ ਸਾਹਿਬ ਉਹਦੇ ਅੰਦਰ ਜਾਣ ਦਿੰਦੇ ਨੇ ਉਹ ਸਾਰਿਆਂ ਨੂੰ।
ਨਹੀਂ- ਨਹੀਂ ਉਹ ਕਿਸੇ ਨੂੰ ਨਹੀਂ ਜਾਣ ਦਿੰਦੇ। ਉਧਰ ਖਾਲੀ ਜਿਹੜਾ ਇੱਕ ਸੇਵਾ ਦੇ ਆਹਾਰ ਹੁੰਦਾ ਜਿਹੜਾ ਉਹੀ ਜਾ ਸਕਦਾ ਉੱਥੇ
ਸਕਦਾ ਬਸ।
ਹਾਂ ਜਿਹੜਾ ਸੇਵਾਦਾਰ ਜਿਹੜਾ ਸੇਵਾ ਕਰਦੇ ਨੇ ਨਾ ਉੱਧਰ ਦੀ ਜਥੇਦਾਰ ਜ ਖਾਲੀ ਹੋ ਜਾਂਦੇ ਜਿਹੜੇ ਹਜ਼ੂਰ ਸਾਹਿਬ ਦੇ ਜਥੇਦਾਰ ਹੁੰਦੇ ਨੇ ਮੇਨ
ਅੱਛਾ ਜੀ ਅੱਛਾ ਹਮ ਤੇ ਉੱਧਰ ਕਮਰੇ ਕਮਰੇ ਦਾ ਰਹਿਣ ਰੂਹਣ ਦਾ ਹੋ ਜਾਂਦਾ ਪ੍ਰਬੰਧ, ਕੇ ਨਹੀਂ ਹੋ ਪਾਂਦਾ?
ਪ੍ਰਬੰਧ ਤੁਸੀਂ ਦੱਸੋ, ਵੀਰ ਯਾਰ। ਤੁਸੀਂ ਲੈ ਕੇ ਜਾ ਰੇ ਹੋ
ਨਹੀਂ, ਉਹ ਤੇ ਆਪਾਂ ਲੈ ਕੇ ਜਾ ਰਹੀ ਹਾਂ, ਮੈਂ ਕਿਹਾ। ਤੁਹਾਨੂੰ, ਜਿਵੇਂ ਤੁਸੀਂ ਸੁਣਿਆ ਹੋਇਆ, ਤੁਹਾਡੇ ਤੁਸੀਂ ਕਹਿ ਰਹੇ ਹੋ, ਯਾਰ, ਦੋ ਤੁਹਾਡੇ, ਜਾਂਦੇ ਨੇ।
ਹਾਂਜੀ, ਹਾਂਜੀ! ਨਹੀਂ ਵੈਸੇ ਮਿਲ ਤੇ ਜਾਂਦਾ, ਹਜ਼ੂਰ ਸਾਹਿਬ ਕਮਰੇ ਦ ਕੋਈ ਦਿੱਕਤ ਨੀ ਆਨ
ਅੱਛਾ।
ਹਾਂਜੀ, ਹਾਜੀ ਕਮਰਾ ਤਾਂ ਮਿਲਹੀ ਜਾਏਗਾ, ਉੱਧਰ ਕੋਈ ਨੀ, ਵੇਖ ਲਾਂਗੇ ਕਿਧਰੇ ਨਾ ਕਿਧਰੇ ਤੇ ਮਿਲਲੀ ਜਾਏਗਾ
ਹਾਂਜੀ, ਹਾਂਜੀ, ਹਾਂਜੀ।ਹਾਂ ਤੇ ਉਧਰ ਜੇ ਇੱਕ ਕਹਿੰਦੇ, ਅੱਗੇ ਕੋਈ ਨਾਮਦੇਵ ਜੀ ਦਾ ਕੋਈ ਮੰਦਿਰ ਵੀ ਹੈਗਾ।
ਉੱਥੇ ਭਗਤ ਨਾਮ ਦੇਵ ਜੀ ਦਾ ਘਾਰ ਹੈਗਾ। ਉਹ ਉਹਨਾਂ ਦਾ ਉਹਨਾਂ ਨੇ ਹੁਣ ਮੰਦਰ ਬਣਾਇਆ ਬੰਦਿਆਂ ਨੇ ਉੱਥੇ ਦੇ।
ਅੱਛਾ।
ਹਾਂਜੀ ਹਾਂਜੀ।
ਉਹ ਨਾਨਕ ਚੀਰਾ ਦੇ ਕੋਲ ਹੈ
ਪਤਾ ਨੀ ਮੈਨੂੰ।ਮੈਂ ਗਏ ਨੀ ਕਦੀ, ਸੁਣ ਨਾ ਆਵਾਜ਼ ਉ ਹੋ
ਹਮ ਹਮ ਹਮ ਨਹੀਂ। ਮੇਰਾ ਇੱਕ ਦੋਸਤ ਸੀ । ਉਹ ਜਾਂਦਾ ਰਹਿੰਦਾ। ਉਹ ਤੇ ਉਹ ਟਰੇਨ ਜੋ ਉੱਥੋਂ ਲੈ ਕੇ ਆਂਦਾ ਰਹਿੰਦਾ, ਉਓਥੋਂ ਕਹਿੰਦੇ ਸ਼ਰਦਾਈ ਬਣਾਨਦੇ ਉਹ। ਉਹ ਵੀ ਕਰਦੇ ਨੇ ਸਾਰਾ, ਉਹ ਘੁੰਮਦਾ ਫਿਰਦਾ ਰਹਿੰਦਾ ਉਓਥੇ। ਸਾਰਾ
ਚਲੋ।ਕੋਈ ਨੀ ਜਾ ਕੇ ਪਤਾ ਲਗਜੇ ਗਾ,
ਹਾਂਜੀ, ਹਾਂਜੀ, ਹਾਂਜੀ।
ਵੈਸੇ ਤੇ ਜੇਦੇ ਕੋਵੀ ਸੁਣਿਆ ਹੀ ਬੜਾ ਵਧੀਆ ਹੈਗਾ ਜੇ ਸਵਰਾਂ ਤੋ, ਜ਼ਿਆਦਾ ਹੀ ਵਧੀਆ। ਹ
ਹਮ।ਮਤਲਬ ਵਧੀਆ ਰਿਸਪੋਂਸ ਆਂਦਾ, ਜਿੱਥੋਂ ਵੀ ਸੁਣਦੇ ਹੋ।
ਹ। ਬੜੀ ਮਨ ਸ਼ਾਂਤੀ
ਆਪਾਂ ਵੀ ਤਾਂਹੀਓ ਜਾ ਰਹੇ ਹਾਂ ਕਿ ਬਈ ਹੁਣ ਛੁੱਟੀ ਛੁੱਟੀਆਂ ਖਤਮ ਹੋ ਰਹੀਆਂ ਨੇ ਤੇ ਛੁੱਟੀਆਂ ਚ ਘੁੰਮ ਘੁੰਮ ਆਈਏ ਇੱਥੇ
ਇੱਕਿੱਖੋ
ਹਜ਼ਰ ਸਾਹਿਬ ਗਰਮੀ ਹੈਗੀ ਹੈ।
ਅ ਸ ਹ।
ਏਸੀ ਵਾਲੇ ਕਮਰੇ ਹੀ ਲਾਗੇ ਜੀ ਇੱਥੇ ਜਾ ਕੇ ਏਸੀ ਵਾਲੀ ਬਸ ਨਹੀਂਹੀ ਲਵਾਂਗੇ। ਬਸ ਇਸ ਚ ਹੀ ਜਾਣਾ ਹੈ ਆਪਾਂ ਨੇ
ਹਮ ਹ। ਹਾਂ। ਹੋਰ ਤੁਹਾਡੀ ਕੀ ਸਲਾਹ ਵ ਕਿ ਜਾਓਗੇ ਤੁਸੀਂ ਤਿਆਰ ਹੀ ਤੁਹਾਡੀ
ਬ ਮ ਸ। ਹਾਂ। ਉਹ
ਦਸ ਬਾਰਾਂ ਦਿਨ ਦੀ ਹੈ।
ਜ।
ਕੀ ਕਹਿ ਰਹੇ ਹੋ
ਡਾਇਲੀ ਦਸ ਬਾਰਾਂ ਜਾਣੇ ਹੋਦੇ ਨੇਗੇ ਸਾਡੇ
ਅੱੇ ਦਸ ਬਾਰਾਂ ਜਣੇ ਹੈਗੇ ਆ ਤੁਹਾਡੇ
ਅੱਛਾ ਅੱਛਾ ਅੱਛਾ ਹਾਂ ਤੇ ਕੋਈ ਨੀ ਜਿੰਨੇ ਹੋ ਸਕਣ ਓਨੇ ਤਿਆਰ ਕਰਲ ਲੋ ਜਾਣਾ ਤੇ ਹੈ ਹੀ ਆਪਾਂ ਘੁੰਮਣ ਬਾਕੀ ਉੱਥੇ ਆਏਗੀ ਯ ਆਪਣਾ ਫੈਮਲੀ ਨਾਲ ਜਾਵਾਂਗੇ ਤੇ ਹੋਰ ਵਧੀਆ ਲੱਗੇਗਾ। ਹਮ। ਹਾਂ ਤੇ ਰੋਟੀ ਰੋਟੀ ਰੋਟੀ ਕਰ ਲੈਣਾ ਪੈ ਕੁ ਤਿੰਨ ਚਾਰ ਦਿਨ ਦਾ ਸਫ਼ਰ ਹੋਏਗਾ।
ਹਨਨਾ
ਜਦੋਂ, ਹੋਟਲ ਦਾ ਓਥੇ ਜਾ ਕੇ ਪ੍ਰਬੰਧ ਤੇ ਕਰਾਂਗੇ। ਜਿੱਥੋਂ ਏਧਰੋਂ ਦੀ ਜਾਵਾਂਗੇ, ਓਥੇ ਦੋ--ਹੈ।
ਇੱਕ ਦਿਨ ਚ, ਥੋੜਾ ਨਾ, ਉੱਥੇ ਗੱਡੀ
ਤੇ ਓਹੀ ਤੇ ਕਹਿ ਰੇਹਾ, ਪ੍ਰਬੰਧ ਕਰਾਂਗੇ ਹੀ--ਬਾਕੀ ਕਿ ਅਪਣੇ ਵੱਲੋਂ ਵੀ। ਕਰਾਂਗੇ ਈ, ਜਿੜਾ ਹੁਣ ਗੱਡੀ ਵਾਲਾ, ਰੋਟੀ ਜਿੰਨੀ ਦੇਏਗਾ, ਕਿਵੇਂ ਜੀ ਲਿਆਂਦਾ ਕੀ, ਕੀ ਪਤਾ ਆਪਾਂ ਨੇ ਤੇ ਘਰੋਂ ਦੀ ਲੈ ਕੇ ਜਾਣਾ ਹੀ ਏ ਸਮਾਨ।ਕੁਰਕੁਰੇ ਚਿਪਸ ਜੋ ਟ ਵਗੈਰਾ, ਜੋ ਵੀ ਹੋਏਗਾ, ਖਾ
ਹਾਂ, ਓ ਤੇ ਭਲਾਵਾਂਗੇ ਜੀ। ਖਾਖੜਾ-ਫਾਫੜਾ ਜੋ ਵੀ
ਹਾਂ, ਓ ਵੀ ਲਿਆਵਾਗੇਂ। ਸਾਡੇ ਇੱਥੇ ਓ ਮਿਲਦੇ ਨੇ, ਥੇਪਲੇ ਮਿਲਦੇ ਨੇ। ਤੇ ਓ ਦੋ ਤਿਨ ਥੇਪ ਥੇਪਲੇ, ਥੇਪਲੇ, ਥੇਪਲੇ ਹੁੰਦੇ ਨੇ। ਰੋਟੀ ਵਾਕਣ ਹੁੰਦੇ ਨੇ। ਥੇਪਲੇ। ਹਾਂ
ਅੱਛਾ ਹੀ ਬੜਾ ਜੋਕਿੰਗ ਨਾਮ ਏਗਾ--ਬੜਾ ਜੋਕਿੰਗ ਨਾਮ ਏ, ਥੇਪਲੇ।ਕਿਸ ਚੀਜ਼ ਦੇ ਬੰਦੇ ਨੇ ਜੀ?
ਆ ਜੋਕਿੰਗ ਨਾਮ ਤੇ ਐ ਓ ਰੋਟੀ, ਓ ਰੋਟੀ, ਦਾਲ ਦੇ ਦੇਸੀ ਕਿਓ, ਦੇ ਬੰਦੇ ਨੇ ਰੋਟੀ ਵਾਕਨ, ਉਦੈਂ। ਹਾਂ।
ਚਲੋ ਠੀਕ ਹੈ, ਹੋਰ ਸੁਣਾਓ?
ਜਾਂ ਹਾਂ ਬਸ ਵਧੀਆ ਜੀ ਵਧੀਆ
ਚਲੋ ਕੋਈ ਨੀ ਦੱਸਾਂਗੇ, ਫਿਰ ਤੁਹਾਨੂੰ ਹਾਂ ਹਾਂਜੀ ਹਾਂ, ਅੱਜ ਛੁੱਟੀ ਸੀ ਕੌਮ ਤੋਂ ਬਸ ਅੱਜ ਘਰ ਹੀ ਸੀਗੇ।
ਕੀ ਕਹਿ ਰਹੇ ਹੋ?
ਛੁੱਟੀ ਸੀ ਮੈਂ ਕਿਹਾ ਕੰਮ ਤੋਂ ਅੱਜ ਘਰ ਈ ਜੀ।
ਅੱਛਾ ਛੁੱਟੀ ਸੀ ਕੰਮ ਦੀ।
ਹਮ।
ਹਮ।
ਹੋਰ ਤੁਸੀਂ ਸੁਣਾਓ, ਤੁਸੀਂ ਲੱਗੇ ਕੰਮ ਕਾਰ?
ਕਾਮ ਕਰ ਹਾਂ ਜੀ ਕੰਮ ਕਾਰ ਹਲੇ ਸਿੱਖ ਰਹੇ ਕੰਮ ਕਾਰ ਵੀ।
ਚਾਲ ਚਲੋ।
ਹਾਂ, ਬਾਕੀ ਟਿਕਟਾਂ ਮੈਂ ਕਰਾ ਦੇਖ ਲਾਂਗੇ ਕਨਫਰਮ
ਦੇਖ ਲਿਓ ਹਾਂਜੀ ਹਾਂਜੀ ਕੋਈ ਨੀ ਦੱਸ ਜਓ ਸਾਡੇ ਬਾਰਾਂ ਜਾਣੇ ਹੋ ਜਾਣੇਗੇ ਵੇਖ ਲੈਣਾ ਦਸ ਬਾਰਾਂ ਜਾਣੇ ਪਰ ਅਸੀ ਦੋ ਚਾਰ ਦਿਨਾਂ ਤੱਕ ਕਿੰਨੇ ਕਿੰਨੇ ਜਾਣਾ।
ਹਾਂ ਹਾਂ ਕੋਈ ਨਾ ਦੱਸ ਦਾਂਗੇ। ਠੀਕ ਹੈ ਜੀ ਚਲੋ ਠੀਕ ਹੈ ਜੀ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਏ ਸਤਿ ਸ੍ਰੀ ਅਕਾਲ ਜੀ। ਹੋ ਤਾਂ